ਹੈਲੋ। ਹਾਂਜੀ ਸਤਿ ਸ੍ਰੀ ਆਕਾਲ ਜੀ, ਸਤਿ ਸ੍ਰੀ ਆਕਾਲ। ਕੀ ਹਾਲ ਚਾਲ?
ਠੀਕ ਏ। ਤੁਸੀਂ ਸੁਣਾਓ?
ਬਸ ਵਧੀਆ। ਸ਼ੁਰੂ ਹੋ ਗਿਆ ਤੁਹਾਡਾ ਵੀ ਹਨਾ।
ਸਵੇਰ ਦਾ ਹੋਆ ਸੀ, ਦੁਬਾਰਾ ਐਪ ਵਿੱਚ, ਦੁਬਾਰਾ ਫਾਈਲ ਸਾਰੀ ਭਰੀ ਦੁਬਾਰਾ ਚਾਲੂ ਕੀਤਾ। ਫਿਰ ਹੋਇਆ, ਉਹ ਵਾਲਾ ਤਾਂ ਚਾਲੂ ਹੀ ਨਹੀਂ ਹੋਇਆ ਹਾਂ ਦੁਬਾਰਾ ਕੀਤਾ ਇਹਨਾਂ ਨੇ ਚਾਲੂ।
ਅੱਛਾ। ਚਲੋ ਵਧੀਆ।
ਪੰਜਾਬੀ ਪਾਈ ਸੀਗੀ ਨਾ ਹੁਣ, ਪੰਜਾਬੀ ਸਾਰਾ ਆ ਰਿਹਾ, ਪਹਿਲਾਂ ਹਿੰਦੀ 'ਚ ਆ ਰਿਹਾ ਸੀ, ਮੇਰਾ ਹੁਣ ਸਾਰਾ ਪੰਜਾਬੀ 'ਚ ਆ ਰਿਹਾ। ਨੌਂ ਵਜੇ ਪੜ੍ਹ-ਪੜ੍ਹ ਕੇ ਸਾਰਾ ਅਸੀਂ ਫਿਰ ਦੁਬਾਰਾ ਭਰਿਆ ਦੁਬਾਰਾ ਚਾਲੂ ਹੋ ਗਿਆ। ਮੈਂ ਕਹਿਆ ਚੱਲ ਕਾਲ ਮਿਲਾ ਕੇ ਦੇਖਾ।
ਹਾਂ ਚਲੋ ਅੱਛਾ ਹੋ ਗਿਆ ਫਿਰ ਤੇ ਤੇਰਾ ਜਲਦੀ ਹੋ ਗਿਆ, ਮੇਰਾ ਤੇ ਦੋ ਤਿੰਨ ਦਿਨ ਲੱਗ ਗਏ ਸੀ।
ਬਹੁਤ ਜਲਦੀ ਹੋ ਗਿਆ ਬਿੱਲੂ ਨੇ ਇੱਕ ਵਾਰ ਪਾਇਆ ਦੁਬਾਰਾ ਉਹ ਹੋ ਗਿਆ ਚਾਲੂ।
ਤੁਹਾਨੂੰ ਤੇ ਫੇਰ ਇਹ ਵੀ ਬੈਨੀਫਿਟ ਹੈ ਨਾ ਕਿ ਤੁਸੀਂ ਇਹਦਾ, ਅਮਨ ਦਾ ਵੀ ਐ?
ਨਹੀਂ ਅਮਨ ਕੋਲ ਨਹੀਂ ਐ। ਅਮਨ ਕੋਲ ਨਹੀ ਐ, ਬਿੱਲੂ ਨੇ ਚਾਲੂ ਕੀਤਾ ਆਪਣੇ ਫੋਨ ਤੋਂ
ਅੱਛਾ, ਬਿੱਲੂ ਨੇ ਆਪਣੇ ਫੋਨ ਵਿਚ ਕਰ ਲਿਆ?
ਹੂੰ ਆਪਣੇ ਫੋਨ 'ਚ ਕਰ ਲਿਆ ਹੁਣ ਮੈਨੂੰ ਐਹੀ ਦਿੱਕਤ ਏ ਨਾ। ਕਿ ਬਈ ਹੁਣ ਇਹਨਾਂ ਨੇ ਵੀ ਚਾਲੂ ਕਰ ਲਿਆ। ਹੁਣ ਸਾਡਾ ਅਕਾਊਂਟ ਨੰਬਰ ਫਿਰ ਇੱਕੋ ਈ ਹੋਏਗਾ। ਕੀ ਕਰਾਂਗੇ ਫੇਰ ਅਸੀਂ।
ਕੋਈ ਗੱਲ ਨ। ਉਹਦੇ ਨਾਲ ਥੋੜ੍ਹੀ ਕੋਈ ਦਿੱਕਤ ਐ।
ਇਹਨਾਂ ਦਾ ਹੀ ਦਿਆਂ ਦੇਂਦੇ ਆ। ਇਹਨਾਂ ਦਾ ਹੀ ਪਾਵਾਂਗੀ ਮੈਂ ਵੀ।
ਹਾਂ ਤੇ ਕੋਈ ਗੱਲ ਨੀ, ਨਹੀਂ ਉਹ ਤੇ ਉਹ ਨਾ ਇੱਕ ਉਹ ਇੱਕ ਉਹ ਔਪਸ਼ਨ ਪੁੱਛਣਗੇ ਕੁਸ਼ਚਨ ਕਿ ਵੀ ਇਹਨਾਂ ਨਾਲ ਤੁਹਾਡਾ ਕੀ ਰਿਲੇਸ਼ਨ ਐ। ਜਿਨਾਂ ਦਾ
ਹਾਂ -ਹਾਂ ਅੱਛਾ-ਅੱਛਾ-ਅੱਛਾ-ਅੱਛਾ ਹਾਂ-ਹਾਂ ਉਹ ਤੇ ਫੇਰ ਮੈਂ ਭਰ ਦਾਂਗੀ ਹਾਂਜੀ।
ਹਾਂ ਬਸ ਓਹੀ ਏ।
ਹਾਂਜੀ ਠੀਕ-ਠੀਕ ਏ ਚਲੋ ਠੀਕ ਆ, ਮੈਂ ਕਿਹਾ ਚਲੋ ਮੈਂ ਸ਼ੁਰੂ ਕਰਾਂ ਫਿਰ ਬਿੱਲੂ ਆਪਣੀ ਕੋਲ
ਹਾਂ ਮੈਂ ਸੋਚ ਰਹੀ ਸੀ। ਮੈਂ ਕਿਹਾ ਮੈਂ ਉਹਦਾ ਹਜੇ ਪੂਰਾ ਨੀ ਹੋਇਆ। ਉਹਨੂੰ ਮੈਂ ਕਹਿ ਰਹੀ ਆ ਕਿ ਤੂੰ ਬਾਕੀ ਵਾਲੋਂ ਕੁਸ਼ਚਨ ਕਰ ਲੈ। ਫੇਰ ਮੈਨੂੰ ਪਤਾ ਲੱਗੇ ਮੈਨੂੰ ਦਿਖਾ
ਕਹਿ ਰਹੀ ਸੀ। ਮੈਂ ਕਿਹਾ ਤੂੰ ਨਾ ਸਵੇਰ ਤੱਕ ਕਰ ਲੀ। ਅਸੀ ਦੋਨੋ ਫਿਰ
ਗੱਲਾ ਕਰਾਂਗੇ, ਉਹੀ ਮੈਂ ਇਹਨੂੰ ਕਹਿ ਰਹੀ ਐ ਕਿ ਕਰਲਾ ਕਿ ਚੱਲ ਤੇਰੇ ਨਾਲ ਵੀ ਹੋਗੀ। ਦੇਗੀ।
ਹਾਂ।
ਬਸ ਉਹ ਪੇਪਰ ਚੱਲ ਰਹੇ ਨੇ ਉਹਦੇ ਵਿੱਚ ਹੀ ਐਵੇਂ ਲੱਗੀ ਰਹਿੰਦੀ ਐ। ਟਾਈਮ ਨੀ।
ਚੱਲ ਯਾਰ ਕੋਈ ਨੀ ਉਹ ਵੀ ਉਹ ਵੀ ਠੀਕ ਐ। ਪਰ ਦਸ ਮਿੰਟ ਕੱਢ ਲਓ ਵਧੀਆ। ਕੁਛ ਮਿਲ ਹੀ ਰਿਹਾ ਨਾ।
ਮਿਲ ਨ ਰਿਹਾ ਕੋਈ ਕੁਛ ਕਰਨਾ ਥੋੜੀ ਏ ਕਿਤੇ ਜਾਣਾ ਨੀ ਕੁਛ ਨੀ। ਤੇ ਮੈਂ ਉਹਨਾ ਨੂੰ ਕੱਲ ਐਵੀ ਕਿਹਾ ਸੀਂ ਮੈਂ ਕਿਹਾ ਮੈਨੂੰ ਪੰਜਾਬੀ ਦਾ ਵੀ ਕੰਮ ਦੇ ਦੋ। ਹੁਣ ਉਹਨਾਂ ਨੇ ਸ਼ਾਇਦ ਫੋਨ ਭੇਜਿਆ ਤੇ ਹੋਇਆ ਹੁਣ ਖੋਲ ਕੇ ਦੇਖਦੀਆਂ ਆ ਕੀ ਆ।
ਅੱਛਾ-ਅੱਛਾ, ਹੋਰ ਸੁਣਾਓ ਕੀ ਖਾਧਾ?
ਬਸ ਨਾਸ਼ਤੇ ਦੀ ਤਿਆਰੀ ਚੱਲ ਰਹੀ ਐ।
ਕੀ ਬਣਾ ਰਹੇ ਓ?
ਅਸੀਂ ਕਰਨ ਲੱਗੇ ਆ ਆਲੂ ਦੇ ਪਰੌਠੇ ਨਾਲ ਸੂਜੀ ਦਾ ਚੀਲਾ ਔਰ ਘੁੱਲਿਆ ਪਿਆ ਸੀ ਕੱਲ ਦਾ। ਬੱਚੇ ਖਾ ਲੈਂਦੇ ਆ ਕੇ। ਗੁਰਦੁਆਰੇ ਗਏ ਸੀ ਉੱਧਰੋਂ ਸਮੋਸੇ ਸਾਨੂੰ
ਅੱਛਾ-ਅੱਛਾ, ਸਵੇਰ-ਸਵੇਰੇ
ਹਾਂ ਆਪਣੇ ਗੁਰਦੁਆਰੇ।
ਅੱਛਾ-ਅੱਛਾ-ਅੱਛਾ-ਅੱਛਾ। ਸਹੀ ਆ ਸਹੀ ਆ, ਅਸੀਂ ਵੀ ਹ ਸ਼ ਕ ਗਏ ਸੀ, ਹੁਣੇ ਹੀ ਆਏਆ, ਬਸ ਆ ਕੇ ਬੈਠੇ ਸੀ। ਹੂੰ ਹਾਂ ਅਸੀਂ ਉੱਥੇ ਗਏ ਸੀ। ਹ ਸਵੇਰੇ-ਸਵੇਰੇ ਵਧੀਆ, ਉਹੀ ਸਵੇਰੇ-ਸਵੇਰੇ ਚਲੇ ਜਾਈਦਾ। ਹੁਣ ਉਹੀ ਹੁਣਾ ਆਪਣਾ ਕੰਮ ਵਾਮ ਕਰਲੋ ਵਧੀਆ।
ਹਾਂ ਉਹ ਦਿਨੇ ਫੇਰ ਧੁੱਪ ਹੋ ਜਾਂਦੀ ਐ। ਗਰਮੀ ਵਿੱਚ ਜਾਇਆ ਨੀ ਜਾਂਦਾ। ਹਾਂ ਸਹੀ ਹੈ ਬਹੁਤ ਅੱਛਾ।
ਪਹਿਲੇ ਨਿਕਲਣਾ ਮਤ।
ਹੋਰ ਕੀ ਬਣਾਦੇ ਪਏ ਓ।
ਬੱਸ ਅਸੀ ਤੇ ਖਾ ਪੀ ਕੇ ਆਏਆ, ਉਨੂੰ ਹੀ ਐ ਦੁਪਹਿਰ ਦਾ ਈ ਹਾਂ ਡੈਡੀ ਨੂੰ ਦਹੀਂ ਪਰਾਂਠਾ ਗਿਆਰਾਂ ਵਜੇ ਉਸ ਤੋਂ ਬਾਦ ਦੁਪਹਿਰ ਦੀ ਤਿਆਰੀ ਕਰਾਂਗੇ।
ਅੱਛਾ-ਅੱਛਾ, ਅੱਛਾ।
ਦੇਖੋ ਸ਼ਾਇਦ ਮਨਪ੍ਰੀਤ ਦੀਦੀ ਆਏ। ਕਹਿੰਦੀ ਸੀ ਕੱਲ
ਅੱਛਾ, ਚਲੋ।
ਹਮ, ਹੋਰ ਸੁਣਾਓ। ਪਰਸੋਂ ਦੇ ਉਹਦੇ ਵਾਸਤੇ ਪਾਠ ਰੱਖਿਆ, ਪਰਸੋਂ ਜੋ ਗੁਰਪੂਰਬ ਐ ਉਹਦੇ ਲਈ ਪਾਠ ਰੱਖਿਆ।
ਹਾਂਜੀ-ਹਾਂਜੀ। ਸਾਡੇ ਇੱਥੇ ਜਿਹੜੇ ਵੀ ਗੁਰਪੂਰਬ ਆਂਦੇ ਆ ਨਾ ਫਿਰ ਉਹਨਾ ਲਈ ਪਾਠ ਰੱਖਿਆ ਜਾਂਦਾ ਐ। ਫਿਰ ਇਸ ਬਹਾਨੇ ਮੱਥਾ ਟੇਕ ਆਈਦਾ ਸਵੇਰੇ ਜਾ ਕੇ।
ਹਮ।
ਇਸ ਬਹਾਨੇ ਗੁਰਦੁਆਰੇ ਸਵੇਰੇ-ਸਵੇਰੇ ਦਰਸ਼ਨ ਹੋ ਜਾਂਦੇ ਆ। ਸਾਰਾ ਦਿਨ ਤੇ ਫੇਰ ਘਰਾਂ ਕੰਮਾਂ ਕਾਰਾਂ 'ਚ' ਲੱਗੇ ਰਹੋ।
ਸਹੀ ਐ, ਮੁਸਕਾਨ ਵੀ ਗਈ ਸੀ।
ਨਹੀਂ-ਨਹੀਂ ਅਸੀਂ ਦੋਨੋਂ ਹੀ ਗਏ ਸੀ ਐਥੇ ਨਾਲ ਹੀ
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ, ਅੱਛਕ ਸਹੀ ਐ, ਸਹੀ ਐ ਆ ਗੲੇ ਨਿਆ।
ਹਾਂ, ਆ ਹਾਜੀ। ਇਹਨੂੰ ਗੱਲ ਕਰੋ।
ਹਮ।
ਨ ਮੇ ਕਰਦੀ, ਹੈਲੋ।
ਹਾਂਜੀ ਸਾਸੀ ਕਾਲ।
ਸਸੀ ਕਾਲ।
ਦਾ ਚਾਲੂ ਨੀ ਹੋਇਆ ਹਾਲੇ।
ਮੇਰਾ ਨਹੀਂ ਹਲੇ ਨਹੀ ਹੋਇਆ।
ਚਾਲੂ ਕਰੋ ਬੇਟਾ ਜੀ, ਗੱਲਾਂ ਕਰਨੀਆਂ ਫਿਰ
ਰੋਜ਼ ਕਰਾਂਗੇ ਗੱਲ।
ਹੁਣ ਰੋਜ਼ ਕਰਾਂਗੇ ਗੱਲਾਂ, ਸਹੀ ਐ।
ਹੋਰ-ਹੋਰ ਕੀ ਹਾਂ ਬੱਸ ਅੱਜ ਪੇਪਰ ਐ ਮੇਰਾ ਉਹਦੀ ਤਿਆਰੀ ਕਰ ਰਹੀ ਸੀ।
ਅੱਜ ਪੇਪਰ ਆ ਸੰਡੇ ਨੂੰ
ਸੰਡੇ, ਸੰਡੇ-ਮੰਡੇ ਕੁਛ ਨੀ ਹੁੰਦਾ ਕਾਲਜ ਵਿੱਚ
ਹਾਂ।
ਹੋਰ ਕੀ, ਸਾਰੇ ਪੇਪਰ ਲਾਸਟ ਟਾਈਮ ਸਾਰੇ ਪੇਪਰ ਸੰਡੇ ਨੂੰ ਪਏ ਸੀ। ਇਸ ਵਾਰ ਤੇ ਚਲੋ ਸੈਟਰਡੇ ਵੀ ਆ ਗਿਆ ਟਿਊਜ਼ਡੇ ਮਤਲਬ ਹਰਡੇ ਵਿੱਚ ਆ ਗਿਆ।
ਤੇ ਇਸ ਬਾਾਰ ਜਲਦੀ ਖ਼ਤਮ ਹੋ ਗਏ ਪੰਦਰਾਂ ਦਿਨ 'ਚ' ਲਾਸਟ ਟਾਈਮ ਟਾਈ ਮਹੀਨੇ ਲੱਗ ਗਈ ਸੀ।
ਓਏ ਹੋਏ ਢਾਈ ਮਹੀਨੇ
ਹਮ, ਕਿਉਂ ਕਿ ਕਿਉਂਕਿ ਇੱਕ-ਇੱਕ ਸੰਡੇ ਕਦੀ ਸਕਿੱਪ ਕਰਤਾ। ਕਦੀ ਸੰਡੇ ਲੈ ਲਿਆ। ਕਦੀ ਸਕਿੱਪ ਕਰਤਾ ਐਵੇਂ
ਅੱਛਾ-ਅੱਛਾ।
ਹਮ ਬੱਸ ਓਹੀ ਬਹੁਤ ਫਸੀ ਹੋਈ ਸੀ ਇਸ ਚੱਕਰ 'ਚ'
ਕਿੰਨੇ ਵਜੇ ਨਾਲ ਐ ਪੇਪਰ।
ਹੁਣ ਬੱਸ ਬਾਰਾਂ, ਸਾਢੇ ਬਾਰਾਂ ਤੱਕ ਨਿਕਲਾਂਗੀ ਮੈਂ ਕੰਪਲੀਟ ਕ ਫੇਰ ਸਾਡੇ ਬਾਰਾਂ ਤੱਕ ਨਿਕਲ ਕੇ, ਦੋ ਘੰਟੇ ਲੱਗ ਜਾਂਦੇ ਪੂਰੇ ਜਾਣ ਵਿੱਚ।
ਹਾਂ ਓਹੀ ਤੇ। ਹ ਕੀ ਕਿੱਥੇ ਦਿਲਸ਼ਾਂਟ ਤੋਂ ਅਗੇ
ਫਸ਼ਾਦ ਘਾਟ
ਅਛਾ।
ਗਾਰਡਨ ਵਿੱਚ ਤਿੰਨ- ਤਿੰਨ ਮੈਟਰੋ ਚੇਂਜ ਕਰਨੀ ਪੈਂਦੀ ਹੈ
ਚੇਂਜ ਕਰਨੀ ਪਏਗੀ, ਉਹ ਵੀ ਮੈਂ ਕਹਿ ਲੱਗੀ ਚੇਂਜ ਕਰਨਾ ਨਾਂ ਪਏ।
ਹਾਂ, ਤਿੰਨ ਮੈਟਰੋ ਚੇਂਜ ਕਰਨੀ ਪੈਂਦੀ ਹੈ ਬਸ ਫਿਰ ਇਹੀ ਦਿੱਕਤ ਆ।
ਇੱਧਰੋਂ ਦੀ ਤੇ ਬੜਾ ਕੋਲ ਪੈਂਦਾ ਇੱਥੋਂ ਤੇ ਸੱਤ ਸਟੇਸ਼ਨ ਆ ਅੱਠ ਬਸ। ਅਗਰ ਇੱਥੋਂ ਦੀ ਜਾਓ ਸਾਢੇ ਇੱਥੋਂ ਹਾਂ ਇੱਧਰੋਂ ਦੀ ਇੰਦਰ ਲੋਕ ਜਾਓ ਇੰਦਰ ਲੋਕ ਤੋਂ ਮੈਟਰੋ ਜਾਓ। ਅੱਠ ਸਟੇਸ਼ਨ ਸਾਰੇ।
ਅੱਛਾ-ਅੱਛਾ ਕਿਹੜੀ ਵਾਲੀ, ਕਿਹੜੀ ਵਾਲੀ ਲਾਈਨ ਤੋਂ
ਆਵਲੀ, ਆਹ, ਕਿਹੜੀ ਲਾਈਨ 'ਚ ਛੱਡ ਸ਼ਾਦ ਰ ਲਈ ਕਿਹੜੀ ਲਾਈਨ ਪੈਦੀ ਦਿਲਸ਼ਾਦੈ ਕੱਢਣ ਲਈ
ਪਤਾ ਨੀ ਬੇਟਾ, ਐਨਾ ਨੂੰ ਵੀ ਨੀ ਪਤਾ।
ਅੱਛਾ।
ਜਾਂਣਦੀ ਇੱਧਰੋਂ ਹੀ ਹੈ, ਇੰਦਰ ਲੁ ਤੋਂ ਮੈਂ ਜਾਂਦੀ ਰਹਿੰਦੀ ਹਾਂ ਮੇਰੀ
। ਅੱਛਾ- ਅੱਛਾ -ਅੱਛਾ, ਵੈਲਕਮ ਵੀ ਆਉਂਦਾ ਵਿੱਚ। ਹਾਂਜੀ -ਹਾਂਜੀ।
ਕਮ ਆਉਂਦਾ ਹੈ ਵੈਲਕਮ ਤੋਂ ਦੋ ਜਾਂ ਤਿੰਨ ਸਟੇਸ਼ਨ ਤੇ ਅੱਗੇ ਹੈ।
ਹਾਂ ਵੈਲਕਮ ਤੋਂ ਥੋੜਾ ਹੀ ਆ।
ਅੱਛਾ, ਹਮ।
ਹੁਣ ਤਾਂ ਰੋਜ਼ਦਾ ਆਣਾ -ਜਾਣਾ ਹੋ ਗਿਆ, ਐਵੇਂ ਲੱਗਦਾ ਈ ਨੀ ਕੋਲ ਹੈ ਰੋਜ਼ ਦਾ ਜਿਵੇਂ ਦੂਰ ਜਾਣਾ ਹੋਵੇ ਬੰਦਾ ਤੇ ਫਿਰ ਐਵੇਂ ਲੱਗਦਾ ਕਿ ਇਹ ਤੇ ਰਿਹਾ।
ਹਾਂ ਸਹੀ ਗੱਲ ਹੈ, ਉਹ ਜਾਂਦੇ ਰਹੋ ਨਾ ਫਿਰ ਕੋਲ ਲੱਗਦਾ। ਪਹਿਲੀ -ਪਹਿਲੀ ਵਾਰ ਬੰਦਾ ਜਾਏ ਨਾ, ਐਵੇਂ ਲੱਗਦਾ ਹਏ ਕਿੰਨੀ ਦੂਰ ਹੈ।
ਕਿੰਨੀ ਦੂਰ ਐ ਸਹੀ ਗੱਲ ਹੈ, ਹੁਣ
ਜਾਂ ਪਿਛਲੇ ਪੈਹਰ ਹੈ।
ਜਿਵੇਂ ਹੁਣ ਕੱਲ੍ਹ ਸੀ ਅੱਜ ਹੈ ਦੋ ਦਿਨ ਲਗਾਤਾਰ ਹੈ ਫਿਰ ਥ ਟੀ ਹੈ, ਫਿਰ ਵਨ ਹੈ, ਫਿਰ ਥ੍ਰੀ ਹੈ, ਇੱਕ -ਦੋ ਦਿਨ ਚ ਗੈਪ
ਅੱਛਾ -ਅੱਛਾ, ਤੇ ਟਿਊਸ਼ਨ ਪੜ੍ਹਾਉਣ ਤੋਂ ਬਾਅਦ ਮਿਲ ਜਾਂਦਾ ਟਾਈਮ। ਪੜਨ ਦਾ।
ਹੋਰ ਕੀ ਮਿਲ ਹੀ ਜਾਂਦਾ ਹੈ ਕਰ ਹੀ ਲੈਂਦੇ ਆ।
ਕਰਨਾ ਹੀ ਪੈਂਦਾ। ਠੀਕ ਹੈ ਦੋ ਪੈਸੇ ਵੀ ਕਮਾਉਣੇ ਹੈ ਜਰੂਰੀ, ਪੜਨਾ ਵੀ ਜ਼ਰੂਰੀ ਹੈ।
ਕੰਮ ਜ਼ਰੂਰੀ ਹੈ।
ਕੋਈ ਨਾ ਅੱਗੇ ਜੋਬ ਤਾਂ ਦੇਖੋ ਫਿਰ ਸਹੀ ਆ, ਕਲੀਅਰ ਹੋ ਜਾਂਦਾ ਤਾਂ ਜੋਬ ਤੇ ਲੱਗ ਜਾਏਗੀ।
ਹੋਰ ਕੀ ਆ, ਬਸ ਏਹੀ ਆ।
ਬਸ ਵਧੀਆ, ਜੋਬ ਲੱਗ ਜਾਏਗੀ।
ਹਾਂਜੀ, ਹਾਲੇ।
ਕੀ ਕਰਦਾ ਵਿਕਰਮ, ਵਿਕਰਮ ਕੀ ਕਰਦਾ।
ਵਿਕਰਮ ਬਸ ਬੈਠਾ ਹੈ ਵੀ। ਇਹਦਾ ਵੀ ਕਾਲਜ ਐਡਮਿਸ਼ਨ ਹੋਊਗਾ ਨੀ ਹੋਊਗਾ ਪਤਾ ਨੀ ਏਦਾਂ ਚੱਲ ਰਿਹਾ ਕੁਛ।
ਅੱਛਾ
ਫੀਸ ਭਰਨੀ ਸੀ, ਉਹ ਇਹਦਾ ਲਾਸਟ ਡੇਟ ਨਿਕਲ ਗਈ ਐਕਸਟੈਂਡ ਹੋ ਗਈ। ਇਹਨੇ ਦੱਸਿਆ ਨੀ। ਉਹ ਹੁਣ ਪਤਾ ਨੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਸਮਝ ਨਹੀਂ ਆ ਰਿਹਾ।
ਅੱਛਾ, ਕੋਈ ਨੀ।
ਬਸ ਉਹੀਦਾ ਆ, ਕੁਛ ਨਾ ਕੁਛ ਦਾ ਵੀ।
ਹੋਰ ਕਰ ਹੀ ਗਿਆ ਨਾ, ਕਲੀਅਰ ਕਰ ਹੀ ਗਿਆ ਉਹੀ ਨਾ। ਸਾਰੇ ਬੋਲਦੇ ਸੀ ਵਿਕਰਮ ਐਂ, ਵਿਕਰਮ ਪੜ੍ਹਦਾ ਨੀ, ਵਿਕਰਮ ਐਂ। ਅੱਜ ਵਿਕਰਮ ਸ ਅੱਗੇ ਆ ਦੇਖਲੋ।
ਹਾਂ
ਜਾ ਨਾ, ਸਭ ਹੈਰਾਨ ਹੁੰਦੇ ਆ ਸੁਣ ਕੇ। ਉਹ ਕਰਵਾਣ ਵਾਲੇ ਬਾਬਾ ਜੀ ਬੈਠੇ ਆ ਬਸ, ਆਪਣਾ ਸਾਥ ਦਿੰਦੇ ਆ।
ਬਿਲਕੁਲ-ਬਿਲਕੁਲ
ਹੋਰ
ਕੋਈ ਨਾ ਅਸੀਂ ਤਾਂ ਸਭ ਦੇ ਸਪੋਰਟ ਵਿੱਚ ਹਾਂ। ਮੈਂ ਕਿਹਾ ਅਸੀਂ ਤਾਂ ਸਭ ਦੇ ਸਪੋਰਟ ਵਿੱਚ ਹਾਂ। ਅਮਨ ਨੂੰ ਵੀ ਕਦੀ ਲੋੜ ਪਏ, ਕਦੀ ਵੀ ਜੋ ਵੀ ਕੁਛ ਵੀ ਪੁੱਛ ਲਏ। ਅੱਜ ਮੰਮੀ ਪਾਪਾ ਗਈ ਸੀ ਗੁਰਦੁਆਰੇ।
ਹਾਂ, ਮੰਮੀ ਦੱਸ ਰਹੀ ਆ ਅਸੀ ਦੋਨੋ ਗਏ ਸੀ। ਬੱਚੇ ਸੋ ਰਹੇ ਸੀ। ਹੁਣ ਨਾਹਤੇ ਆ, ਸਹੀ ਐ ਹੁਣ ਆਲੂ ਦਾ ਪਰਾਂਠਾ। ਹੋਰ
ਮੈਂ ਵੀ ਹੁਣੇ ਨਾਹ ਕੇ ਆਈ ਸੀ। ਬਾਹਰ ਬਸ ਵੀ ਕੰਮ-ਕੰਮ ਕਾਜ ਕਰਨ ਲੱਗੀਏ ਆਪਣੇ। ਅਸੀਂ ਜਾਣਾ ਸੀ ਰੈਡੀ ਹੋਣਾ ਸੀ ਫਿਰ, ਫਿਰ ਮੈਂ ਕਿਹਾ ਜਦੋ ਹੁਣ ਕਰਦੀ ਹਾ ਪਾਠ ਵਗੈਰਾ ਕਰਕੇ।
ਹਮ
ਰੇਡੀ ਹੁੰਨੀ ਆ।
ਨੌ ਵੀਹ ਹੋ ਗਏ। ਹਾਂਜੀ
ਨਾਸ਼ਤਾ ਕਰ ਲਿਆ।
ਤੇ ਸ਼ੀਸ਼ਗੰਜ ਗਏ ਸੀ, ਉੱਥੇ ਖਾ ਕੇ ਆਏ ਆ।
ਅੱਛਾ ਸ਼ਹੀਸ਼ਗੰਜ ਸਾਹਿਬ ਗਏ ਸੀ, ਅੱਛਾ ਸੰਡੇ- ਸੰਡੇ ਜਾਂਦੇ ਓ।
ਸੰਡੇ-ਸੰਡੇ, ਸਵੇਰੇ-ਸਵੇਰੇ ਚਲੇ ਜਾਈਦਾ। ਹੋ ਗਿਆ ਅੱਧਾ ਘੰਟਾ ਆਏ ਦੋ ਵਜੇ, ਖਾ ਪੀ ਕੇ ਆਰਾਮ ਨਾਲ ਬਹਿ ਕੇ।
ਹਮ, ਹਾਂ-ਹਾਂ-ਹਾ।
ਅੱਜ ਤਾਂ ਸਗੋਂ ਅਸੀਂ ਲੇਟ ਹੀ ਗਏ ਸੱਤ ਵਜੇ ਗਏ। ਨਹੀਂ ਤੇ ਅਸੀਂ ਚਲੇ ਜਾਂਣੇ ਆ ਪੰਜ-ਛੇ ਵਜੇ, ਫਿਰ ਚਾਰ ਵਜੇ। ਮਤਲਬ ਜਦੋਂ ਨੀਂਦ ਖੁੱਲ ਜਾਏ ਆ ਜਦੋਂ ਨੀਂਦ ਖੁੱਲ ਜੇ ਉਦੋਂ ਚਲੇ ਜਾਈਦਾ।
ਅੱਛਾ-ਅੱਛਾ, ਅਰਲੀ ਮੋਰਨਿੰਗ ਸਹੀ ਐ ਸਹੀ ਐ। ਇਹ ਵੀ ਸਹੀ ਐ ਹਾਂ ਇਹ ਵੀ ਵਧੀਆ ਰਹਿੰਦੈ।
ਹਾਂ, ਚੱਲ ਬੇਟਾ ਕਰ ਲੈ ਤੂੰ ਕੋਲ ਪੂਰੀ ਹੋਗੀ।
ਹਾਂ, ਮੈਂ ਕਰਦੀ ਹਾਂ ਰੁਕੋ ਸੇਮ ਹੁ ਹੁਣ ਮੈਂ ਕਰਦੀ ਹਾ ਕੌਲ।